ਹੈਲੋ ਸਤਿ ਸ੍ਰੀ ਅਕਾਲ ਜੀ। ਅਸਟ੍ਰੇਲਿਆਂ
ਹੋਰ ਕੀ ਹਾਲ-ਚਾਲ ਏ।
ਵਧੀਆਂ ਤੁਸੀ ਸੁਣਾਓ।
ਠੀਕ ਐ।
ਤੁਸੀਂ ਕੰਮ ਕੀ ਕਰਦੇ ਹੋ।
ਜੀ ਮੇਰਾ ਕੰਮ ਸਿਲਾਈ ਦਾ ਹੈਗਾ।
ਸਿਲਾਈ ਦਾ ਕੰਮ ਕਰਦੇ ਹੋ ਕੀ ਮਤਲਬ ਕੀ-ਕੀ ਸੀ ਲੈਂਦ ਦਿਓ ਤੁਸੀਂ ਕੀ-ਕੀ ਸੀ ਲੈਂਦੇ ਹੋ ਮੈਂ ਕਿਹਾ।
ਲੇਡੀਜ਼ ਸੂਟ
ਤੇ ਜੈਂਟਸ
ਨਹੀਂ ਜੀ ਜੈਂਟਸ ਨੀ ਲੇਡੀਜ਼ ਸੂਟ ਸੀ ਲੈਂਨੇ ਆਂ ਪੰਜਾਬੀ ਸੂਟ, ਸ਼ਰਾਰਾ ਸੂਟ ਪਲਾਜ਼ੋ ਸੂਟ ਅਫਗਾਨੀ ਜੋ ਵੀ ਮਤਲਬ ਕਸ ਟਮਰ ਡਿਮਾਂਡ ਹੁੰਦੀ ਏ ਲਹਿੰਗਾ ਵਗੈਰਾ ਫਰੋਕ ਸੂਟ
ਅੱਛਾ ਅੱਛਾ ਤੇ ਤੁਸੀਂ ਕਿੱਦਾਂ ਘਾਰ-ਘਾਰ ਹੀ ਕੰਮ ਕਰਦੇ ਓ ਤੁਹਾਡੀ ਬੂਟੀਕ ਵੀ ਹੈਗੀ ਐ।
ਨਹੀਂ ਘਰ ਹੀ ਕਰਦੀ ਜੀ।
ਅੱਛਾ ਘਰ ਈ ਕੰਮ ਕਰਦੇ। ਤੇ ਓਹ ਲਾਈਨਿਂਗ ਵਾਲਾ ਸੂਟ ਸੀ ਲੈਂਦੇ ਤੁਸੀਂ
ਹਾਂਜੀ
ਫੇਰ ਮਤਲਬ ਜੇ ਅਪਾਂ ਸੂਆਨੇ ਹੋਨ ਸੂਟ ਸਾਡੇ ਕੋਲ।
ਹਾਂਜੀ, ਜ਼ਰੂਰ ਸੁਆਓ ਜੀ।
ਐਕਚੁਲੀ ਸਾਨੂੰ ਨਾ ਔਡਰ ਤੇ ਚਾਹੀਦੇ ਸੂਟ ਸਾਡੇ ਨਾ ਵਿਆਹ ਹੈਗਾ ਘਰ ਚ। ਤੇ ਅਸੀਂ ਕੱਠੇ ਸੂਟ ਸਵਾਨੇਆਂ ਕਾਫੀ ਸਾਰੇ ਜੇ ਤੁਸੀਂ ਸਾਨ ਟਾਈਮ ਟੂ ਟਾਈਮ ਡਿਲੀਵਰ ਕਰ ਦਿਉਗੇ ਸੂਟ ਤੇ ਫਿਰ ਦੱਸ ਦੋ ਸਾਨੂੰ।
ਹਾਂਜੀ ਕਰ ਦੇਣਾ ਜੀ ਤੁਸੀਂ ਸੂਟ ਦੇ ਜੋੋ। ਆਪਣਾ ਨਾਪ ਵਗੈਰਾ ਦੇ ਜਾਓ। ਤੇ ਸਾਨੂੰ ਡੇਟ ਦੱਸ ਦੇਣਾ। ਕਿਸ ਡੇਟ ਤੱਕ ਤੁਹਾਨੂੰ ਚਾਹੀਦੇ ਨੇ ਫਿਰ ਅਸੀਂ ਕੰਪਲੀਟ ਕਰ ਦਦੇ।
ਅੱਛਾ ਜੀ ਅੱਛਾ। ਤੇ ਜਿਹੜੇ ਅ ਸਵਾਈ ਫਿਰ ਕੀ ਵੇ ਤੁਹਾਡੇ ਸੂਟਸ ਦੀ?
ਸਵਾਹੀ ਦੇਖ ਜੀ ਅਲਗ-ਅਲਗ ਰੇਟ ਹੈ। ਡਿਜ਼ਾਇਨ ਵਗੈਰਾ ਕਰਨਾ ਅਗਰ ਲੈਸਾਂ ਵਗੈਰਾ ਲਗਵਉਣੀਆ। ਜਾਂ ਫੇਰ ਤੁਸੀਂ ਕੀ ਚੀਜ਼ ਬਣਵਾਉਣਾ ਚਾਹੁੰਦੇ ਹੋ ਓਸ ਹਿਸਾਬ
ਫੇਰ ਵੀ ਵੈਸੇ ਸਿੰਪਲ ਸੂਟ ਜਿਸ ਕੀ ਸਟਿਚਿੰਗ ਰੱਖੀ ਤੁਸੀਂ?
ਸਿੰਪਲ ਜ ਜੇ ਬਿਲਕੁਲ ਸਿੰਪਲ ਸਲ ਸਿਵਾਨਾ ਹੈ ਜੀ ਤੇ ਸਾਢੇ- ਤਿੰਨ ਸੋ ਰੁਪਏ।
ਅੱਛਾ ਸਾਢੇ ਤਿੰਨ ਸੌ ਸਿੰਪਲ ਦੀ। ਤੇ ਲਾਈਨਿਂਗ ਵਾਲੇ ਦੀ।
ਲਾਈਨਿੰਗ ਵਾਲੇ ਦੀ ਅਸੀਂ ਛੇ ਸੌ ਵੀ ਲੈ ਲੈਂਨੇ ਆ। ਲਾਈਨਿੰਗ ਤੁਹਾਡੀ ਹੋਏਗੀ ਸਾਡੀੇ ਸਿਰਫ ਸਟਿਚਿੰਗ ਹੋਏਗਾ। ਹਾਂਜੀ।
ਅੱਛਾ-ਅੱਛਾ। ਤੇ ਮੰਨ ਲਓ ਜੇ ਤੁਸੀਂ ਸੂਟ ਵਗੈਰਾ ਵੀ ਰੱਖੇ ਹੋਏ ਨੇ ਘਰ? ਜੇ ਅਸੀ ਲੈਨੇ ਹੋਨ ਤੇ?
ਨਹੀਂ-ਨਹੀਂ ਸੂਟ ਨਹੀਂ ਰੱਖੇ ਦੇ। ਬਸ ਅਸੀਂ ਸਿਰਫ ਸਟਿਚ ਕਰਕੇ ਦਿੰਦੇ ਹਾਂ ਲੈਸਾਂ ਵਗੈਰਾ ਸਾਡੇ ਕੋਲ ਹੈਗੀਆ। ਨਾਲ ਆਪਣੇ ਹਿਸਾਬ ਨਾਲ ਜੋ ਵੀ ਪਸੰਦ ਕਰਦਾ ਤਾ ਲੈਸਾਂ ਲਗਾ ਦਿੰਨੇ ਆ।
ਅੱਛਾ ਲੈਸਸੀਜ ਵੱਖਰਾ ਚਾਰਜ ਕਰਦੇ ਹੋਵਗੇ ਤੁਸੀਂ। ਅੱਛਾ। ਹੋਰ ਵੀ ਕੁਛ ਤੁਸੀਂ ਸਾਈਡ ਬਿਜ਼ਨਸ ਕਰਦੇ ਹੋ ਆਪਣਾ ਨਾਲ।
ਹੁ ਜੀ ਨਹੀਂ ਅਸੀਂ ਸਿਰਫ਼ ਆਹੀ ਕਰਨੇ ਹਾਂ ਸਾਨੂੰ ਇਹਦੇ ਤੋਂਈ ਵੇਲ ਨੀ ਮਿਲਦਾ। ਸਾਡੇ ਵਲ ਕੰਮ ਠੀਕ ਹੈਗਾ ਵੈਸੇ। ਤੇ ਬਸ ਸਾਰਾ ਦਿਨ ਇਹਦੇ ਚ ਨਿਕਲ ਜਾਂਦਾ।
ਮਤਲਬ ਤੁਹਾਡੇ ਕੋਲ ਕਾਫੀ ਮਤਲਬ ਕਸਟਮਰਸ ਹੈਗੇ ਨੇ।
ਹਾਂਜੀ।
ਤੇ ਕਿੰਨੇ ਕਸਟਮਰਸ ਨੇ ਤੁਹਾਡੇ ਨਾਲ ਵੈਸੇ ਜੁੜੇ ਹੋਏ?
ਕਾਫੀ ਸਾਰੇ ਨੇ ਜੀ ਕੋਟ ਨੀ ਕੀਤੇ ਕਦੀ।
ਕੋਈ ਐਸਟੀਮੇਟ ਤਾਂ ਹੋਏਗਾ ਟਵੰਟੀ ਪਲੱਸ, ਥਰਟੀ ਪਲੱਸ ਕੁਛ।
ਹਾਂਜੀ, ਇਸ ਤੋਂ ਜਾਦਾ ਹੀ ਨੇ।
ਅੱਛਾ ਫਿਫਟੀ ਪਲੱਸ ਲੈ ਕੇ ਚਲੀਏ ਫੇਰ ਹਨਾ।
ਹਾਂਜੀ।
ਅੱਛਾ।
ਹੋਰ ਤੁਸੀਂ ਕੀ ਕੰਮ ਕਰਦੇ ਹੋ?
ਮੈਂ ਤੇ ਹਜੇ ਸਟੱਡੀ ਕਰ ਰਹੀ ਹਾ।
ਅੱਛਾ-ਅੱਛਾ।
ਹਾਂਜੀ।
ਤੇ ਤੁਹਾਡੇ ਫਰੈਂਡਸ ਵਗੈਰਾ ਅਗਰ ਸੂਟ ਵਗੈਰਾ ਸਿਲਵਾਨਾ ਚਾਹੁੰਦੇ ਹੋਣ ਤੇ ਤੁਸੀਂ ਦੱਸਣਾ ਉਹਨਾਂ ਨੂੰ।
ਹਾਂਜੀ ਹਾਂਜੀ ਮੈਂ ਜ਼ਰੂਰ ਦੱਸਾਂਗੀ, ਪਹਿਲੇ ਮਤਲਬ ਅਸੀਂ ਇੱਕ ਵਾਰੀ ਕਰਵਾ ਕੇ ਦੇਖ ਲਈ ਨਾ ਤੁਹਾਡੇ ਉਹ ਕੰਮ ਜੇ ਸਾਨੂੰ ਅੱਛਾ ਲੱਗੇਗਾ, ਸਾਡੇ ਮਨ ਲੱਗੇਗਾ
ਹਾਂਜੀ ਜ਼ਰੂਰ, ਹਾਂਜੀ ਹਾਂਜੀ ਠੀਕ ਐ ਜੀ। ਸਿਲਵਾ ਕੇ ਦੇਖੋ ਤਆਨੂੰ। ਕੋਈ ਸ਼ਿਕਾਇਤ ਨ੍ਹੀਂ ਆਏਗੀ। ਤੁਹਾਨੂੰ ਪਸੰਦ ਈ ਆਂਦਾ ਐਸੀ ਕੋਈ ਗੱਲ ਨ੍ਹੀਂ।
ਅੱਛਾ ਅੱਛਾ।
ਜਿਸ ਜਿਹੜੇ ਮੰਨ ਲਓ ਟਰੈਂਡਿੰਗ ਸੂਟ ਹੁਣ ਚੱਲਦੇ ਪਏ ਨੇ, ਤੁਸੀਂ ਉਹ ਵੀ ਸਟਿਚ ਕਰ ਲੈਂਦੇ ਹੋ?
ਹਾਂਜੀ।
ਜੇ ਮੈਂ ਤੁਹਾਨੂੰ ਇੱਕ ਰੈਫਰੈਂਸ ਪਿਕਚਰ ਦੇਵਾਂ ਉਹਦੇ ਅਕੋਰਡਿੰਗ ਤੁਸੀਂ ਮੈਨੂੰ ਸਟੀਚ ਕਰਕੇ ਦੇ ਦੋਗੇ ਸੂਟ
ਹਾਂਜੀ ਹਾਂਜੀ।
ਅੱਛਾ।
ਇੱਕ ਨਾਂ ਉਹ ਫਰਸ਼ੀ ਸਲਵਾਰ ਵਾਲਾ ਸੂਟ ਚੱਲਦਾ ਪਆਨਾਂ ਬਹੁਤ ਜ਼ਿਆਦਾ, ਤੁਹਾਨੂੰ ਪਤਾ ਹੀ ਹੋਣਾ ਵੈਸੇ ਤੇ।
ਹਾਂਜੀ।
ਤੇ ਜੇ ਉਹਦੀ ਸਟਿਚਿੰਗ ਕੀ ਲੈ ਰਹੇ ਹੋ ਤੁਸੀਂ? ਫ ਫੈਂਡੀ ਸਿਲਕ ਵਾਲਾ ਜਿਹੜਾ ਕੱਪੜਾ ਚੱਲਿਆ ਅੱਜ-ਕੱਲ੍ਹ ਬਹੁਤ ਜ਼ਿਆਦਾ
ਹਾਂਜੀ ਹਾਂਜੀ।
ਉਹਦੀ ਸਟੀਿਚਿੰਗ ਕਿ ਲੈ ਰਹੇ ਹੋ?
ਅਗਰ ਕੋਟਨ ਦਾ ਲਾਈਨਿੰਗ ਵਾਲਾ ਫੁੱਲ ਤੇ ਉਹਦੀ ਤੇ ਛੇ ਸੌ ਰੁਪਏ। ਫੈਂਡ ਅਸੀਂ ਦੋ ਸੌ ਰੁਪਏ ਪਰ ਜ਼ਿਆਦਾ ਲ ਲੈ ਸੀ ਤੇ
ਹੰਡ ਵ
ਦੋ ਸੌ ਰੁਪਏ ਜ਼ਿਆਦਾ ਲਈ
ਅੱਠ ਸੌ ਰੁਪਏ ਸਵਾਈ ਹੋਗੀ, ਮਤਲਬ ਫੈਂਡੀ ਸਿਲਕ ਦੀ। ਹੈਲੋ ਹੈਲੋ
ਹੈਲੋ
ਹਾਂ, ਤੁਹਾਡੀ ਵਾਜ ਕੱਟ ਰਹੀ ਸੀ।
ਅਵਾਜ਼ ਨੀਂ ਆ ਰਹੀ।
ਹੈਲੋ, ਤੁਹਾਡੀ ਆਵਾਜ਼ ਕੱਟ ਰਹੀ ਮੈਂ ਕਿਆ।
ਅੱਛ ਹੋਰ ਸੁਣਾਓ ਜੀ, ਜੀ ਤੁਹਾਡੀ ਹੈਲੋ। ਹੁਣ ਆਵਾਜ਼ ਆ ਰਹੀ ਹੈ ਜੀ।
ਹਾਂਜੀ ਹਾਂਜੀ। ਹੁਣ ਆ ਗਹੀ ਵਾਜ, ਹੈਲੋ, ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ ਵਧੀਆ। ਤੁਸੀਂ ਸੁਣਾਓ?
ਕੀ ਕਹਿੰਦੇ ਪੈਓ, ਤੁਸੀਂ।
ਮੈਂ ਤੇ ਏਕਚੂਲੀ ਚ ਕਰ ਰਹੀਆਂ, ਮੇਰੀ ਮੈਮ ਨਾਲ ਗੱਲ ਹੋ ਰਹੀ ਸੀ ਹੁਨੇਂ ਤੇ
ਅੱਛਾ ਜੀ।
ਮੈਂ ਓਨਾਂ ਨੂੰ ਸ਼ਟੀਚੀਗ ਦਾ ਬ ਪੁੱਛ ਰੀ। ਐਕਚੁਲੀ ਸਾਡੇ ਨਾਂ ਵਿਆਹ ਹੈਗਾ ਘਰ ਤੇ ਆਪਾਂ ਸੂਟ ਸਿਲਵਾਣੇ ਸੀ। ਕਾਫੀ ਸਾਰੇ ਓਡਰ ਤੇ ਦੇਣੇਂ ਸੀ ਸਾਨੂੰ ਛੇ ਸੂਟ ਚਾਹੀਦੇ ਆ।
ਹਾਂਜੀ ਹਾਂਜੀ, ਕੋਈ ਨੀਂ ਸਾਡਾ ਬਹੁਤ ਵੱਡਾ ਬੂਟੀਕ ਐ। ਅਸੀਂ ਮਤਲਬ, ਓਸ ਬੁਟੀਕ ਨੂੰ ਚਾਰ- ਪੰਜਣੇ ਆ। ਅਸੀਂ ਉਹਨੂੰ ਬੁਟੀਕ ਨੂੰ ਰਨ ਕਰਨੇ ਆ। ਤੁਸੀਂ ਕੋਈ ਨੀ ਤੁਹਾਨੂੰ ਜਿੰਨੇ ਸੂਟ ਹੈਗੇ ਨੇ, ਤੁਸੀਂ ਸਵਾ ਸਕਦੇ ਓ, ਮੈਂ ਉਸ ਬੁਟੀਕ ਦਾ ਓਨਰ ਓਨਰ ਬੋਲ ਰਹਾ ਹੂੰ।
ਅੱਛਾ। ਤੁਸੀਂ ਓਨਰ ਹੋ, ਤੇ ਜੇੜੇ ਮੈਮ ਨਾਲ ਗੱਲ ਕਰ ਰਹੀ ਸੀ, ਮੈਂ ਉਹ
ਓ ਹਾਂਜੀ ਹਾਂਜੀ, ਉਹ ਮੇਰੇ ਮਦਰ ਨੇ ਓ ਵੀ ਓਨਰ
ਅੱਛਾ ਜੀ, ਅੱਛਾ ਠੀਕ ਹੈ-ਠੀਕ ਹੈ।
ਹਾਂਜੀ-ਹਾਂਜੀ ਮੇਨ ਨਾ ਮੇਨ ਟੇਲਰ ਉਈ ਹੈਗੇ ਨੇ ਓਨਰ ਵੀ ਨੇ, ਔਰ ਮੇਨ ਟੇਲਰ ਵੀ ਨੇ ਬਾਕੀ ਸਾਡੇ ਅੱਗੇ ਹੋਰ ਲੱਗੇ ਨੇ ਹੈਲਪ-ਹੈਲਪ। ਉੱਪਰ ਲਾ ਲਵਾਂਗੇ ਉਹੀ ਨਹੀਂ
ਤੇ ਮੈਂ ਮਤਲਬ ਹੁਣ ਜਿਵੇਂ ਦੇਖ ਲੋ ਤੁਸੀਂ ਸਾਡੇ ਕੋਲ ਵਿੱਚ ਆ ਇੱਕ ਮੰਥ ਪਲੱਸ ਪੰਦਰਾਂ ਦਿਨ ਹੋਰ ਨੇ। ਸਵਾ ਮਹੀਨਾ ਲਾਲੋ
ਅੱਛਾ।
ਸਵਾ ਮਹੀਨਾ ਹੈਗਾ, ਸਾਡੇ ਕੋਲ ਮੈਨੂੰ ਸਵਾ ਮਹੀਨੇ ਦੇ ਅੰਦਰ ਅੰਦਰ ਘੱਟੋ-ਘੱਟ ਪੰਜਾਹ ਸੂਟ ਚਾਹੀਦੇ ਆ।
ਹੈਲੋ। ਤੁਆਡੀ ਆਵਾਜ਼ ਕੱਟ ਰਹੀ ਏ।
ਹੈਲੋ।
ਹੈਲੋ।
ਹੈਲੋ-ਹੈਲੋ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਹੁਣ ਆਈ ਆਵਾਜ਼
ਸੂਟ ਤੁਆਡੀ ਕੋਈ ਦਿੱਕਤ ਨੀ ਐ।
ਮਤਲਬ, ਫਿਰ ਮੈਂ ਤੇ ਪਹਿਲੇ ਦੇਖੋ, ਇੱਕ ਸਿਲਵਾ ਕੇ ਦੇਖਾਂਗੀ। ਜੇ ਤੇ ਮੈਨੂੰ ਫਿਨਿਸ਼ਿੰਗ ਅੱਛੀ ਲੱਗੀ, ਕੰਮ ਅੱਛਾ ਲੱਗਿਆ। ਮੈਂ ਫੇਰ ਅੱਗੇ ਸੂਟ ਦਾਂਗੀ।
ਜਿਵੇਂ-ਜਿਵੇਂ ਤੁਹਾਨੂੰ ਕੰਫਰਟੇਬਲ ਰਏ, ਓਵੇ ਤੁਸੀਂ ਕਰ ਲੈਣਾ, ਓਵੇ ਤੁਸੀਂ ਸਵਾ ਲੈਣਾ।
ਹਾਂਜੀ। ਬਾਕੀ, ਦੇਖੋ ਫਿਰ ਸਾਨੂੰ ਪ੍ਰਾਈਜ਼ ਰੀਜਨੇਬਲ ਚਾਹੀਦੇ ਆ। ਸਾਰੇ ਸੂਟਾਂ ਦੇ
ਹਾਂਜੀ-ਹਾਂਜੀ ਕੋਈ ਨੀ ਜਿਵੇਂ ਤੁਸੀਂ ਕਹੋਗੇ, ਉਵੇਂ ਕਸਟਮਾਈਜ਼ ਹੋ ਜਾਂਣਗੇ।
ਕਸਟਮਾਈਜ਼ ਤੇ ਹਾਂਜੀ ਓਵੇਂ ਹੋ ਜਾਣਗੇ, ਹੋਰ ਵੀ ਮਤਲਬ ਮੈਂ ਪੁੱਛ ਸਾਡੇ ਕੋਲ ਜਿਵੇਂ ਲੈਸਾਂ ਵਗੈਰਾ ਜਾਂ ਬਟਨਸ ਵਗੈਰਾ ਅਤੇ ਜਿਵੇਂ ਮਟੀਰੀਅਲ ਉਦੇ ਯੂਜ਼ ਹੁੰਦਾ।
ਡਿਜ਼ਾਇਨ ਕਰਨ ਵਾਸਤੇ ਸਭ ਅਵੇਲੇਬਲ ਹੈ। ਕੁੱਛ ਸਾਡੇ ਕੋਲ
ਨਹੀਂ, ਉਹ ਤਾਂ ਨਹੀਂ ਹੈ। ਸਾਡੇ ਕੋਲ ਖਾਲੀ
ਹੈਲੋ।
ਹਾਂ ਮਤਲੱਬ ਜਿਵੇਂ ਮੈਂਮ ਘਰੇ ਹੁਨੇ, ਜਿਵੇਂ ਮੈਮ ਨਾਲ ਗੱਲ ਹੋ ਰਹੀ ਸੀ ਨਾ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਲੈਸੀਜ ਉਹਨਾਂ ਉਹ ਹੈਗੀਆਂ ਨੇ। ਮਤਲੱਬ ਮੈਂ ਪੁੱਛਿਆ ਵੀ ਇਸ ਸਟੋਕ ਚ ਹੈਗੇ ਆ, ਕਿ ਮੇਰੇ ਸੂਟ ਸਾਰੇ ਡਿਜ਼ਾਇਨ ਹੋ ਜਾਣੇ। ਅੱਛੀ ਤਰ੍ਹਾਂ ਨਾਲ
ਹਾਂਜੀ
ਹੈਨਾ ਚਲੋ ਫਿਰ ਮੈਂ ਨਾ ਕੱਲ੍ਹ ਦੇਖਣੇ ਹਾਂ ਆਨੇ ਆ, ਤੁਹਾਡੇ ਕੋਲ ਮੈਨੂੰ ਇੱਕ ਸੂਟ ਤੁਸੀਂ ਕਸਟਮਾਈਜ਼ ਕਰਕੇ ਦੋ ਫਿਰ ਮੈਂ ਕੰਮ ਤੇ ਫਿਨਿਸ਼ਿੰਗ ਦੇਖ ਕੇ ਔਰ ਤੇ ਫਿਰ ਤੁਹਾਨੂੰ ਮੈਂ ਹੋਰ ਬਾਕੀ ਔਡਰ ਤੇ ਦੇ ਜਾਗੇ ਸੂਟ ਸਾਰੇ।
ਓਕੇ ਜੀ। ਹੈਲੋ ਹੈਲੋ ਮਾਲਿਕ ਗਲਤੀ ਹੋ ਗਈ।
ਹੈਲੋ
ਕੀ -ਕੀ -ਕੀ ਹੋਇਆ? ਮੈਂ ਨਾ ਮੈਂ ਕਹਿ ਰੀ ਮੈਂ ਤੁਹਾਨੂੰ ਕਲ ਸੂਟ ਦੇ ਜਾਗੀ।
ਓਕੇ -ਓਕੇ -ਓਕੇ -ਓਕੇ ਠੀਕ ਆ ਓਕੇ।
ਹਾਂਜੀ ਠੀਕ ਏ ਜੀ ਸਤਿ ਸ਼੍ਰੀ ਆਕਾਲ ਜੀ। ਸਤਿ ਸ਼੍ਰੀ ਅਕਾਲ।